ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਓ?
ਮੈਂ ਵਧੀਆ। ਤੁਸੀਂ ਸੁਣਾਓ?
ਹੋਰ ਕਿ ਕਰ ਰੇ ਸੀ।
ਕੁਛ ਨੀਂ ਬੈਠੇ ਹੋਏ ਸੀ। ਬਸ ਗਰਮੀ ਬੜੀ ਏ ਅੱਜ।
ਹਾਂਜੀ, ਹੈਗੀ ਐਂ, ਬਹੁਤ ਜ਼ਿਆਦਾ ਗਰਮੀ ਹੈਗੀ ਐ।
ਗਰਮੀ ਤੇ ਵੱਧਦੀ ਜਾ ਰੀ ਏ। ਲੋਕੀ ਜੇੜੇ ਨੇਂ ਨਾਂ ਏ ਐ ਸਾਰੀਆਂ ਚੀਜ਼ਾਂ ਜੇੜੀਆਂ ਹੋ ਰੀਆਂ ਨੇ, ਗਰਮੀ ਏਨੀਂ ਵੱਧਦੀ ਜਾ ਰੀ ਐ, ਏ ਸਾਡੇ ਕਰਕੇ ਈ ਹੋ ਰਿਆ। ਅ, ਜੇੜੇ ਇਨਸਾਨ ਈ ਨੇ ਏਈ ਇਨ੍ਹਾਂ ਗੰਦਗੀ ਮਚਾਉਂਦੇ ਨੇਂ, ਨਾਂ ਨਦੀਆਂ ਛੱਡੀਆ, ਨਾਂ ਕੋਈ ਮਾਉਂਟ ਪਿੰਜ ਵਗੈਰਾ ਕੁਛ ਛੱਡੇ, ਨਾਂ ਪਹਾੜ ਕੁੱਛ ਛੱਡੇ ਐਨਾਂ ਨੇ, ਏ ਏਨਾਂ ਹੀ ਚੀਜ਼ਾਂ ਕਰਕੇ। ਐ ਗਰਮੀ ਵੱਧਦੀ ਜਾ ਰਈ ਐ।
ਹਾਂਜੀ, ਓ ਤਾਂ ਹੈ ਈ ਐ। ਬੋਹਤ ਜਿਆਦਾ।
ਕਦੇ ਵੀ ਨੀ ਹੈ ਜਿੰਨਾ ਗਰਮੀ ਘੱਟ ਹੋਏ ਜਦੋ ਦੇਖੋ, ਅੱਜ-ਕਲ ਫਰਮਾਂ, ਫੈਕਟਰੀ ਐ ਧੂਲ-ਧੂੰਏ ਇਤਨੇ ਹੈਗੇ ਕਿ ਬਹੁਤ ਜ਼ਿਆਦਾ ਪੋਲੂਊਸਨ ਹੋ ਚੁੱਕਿਆ ਆ।
ਏਹ, ਸਭ ਇਨ੍ਹਾਂ ਕਰਕੇ ਤੇ ਹੋ ਰਿਆ, ਜੇੜੇ ਮੌਸਮ ਨਾਂ ਸਰਦੀ ਟੈਮ ਨਾਲ ਆਂਦੀ, ਨਾਂ ਗਰਮੀ। ਟਾਈਮ ਨਾਲ ਆਂਦੀ। ਤੇ ਨਾਲ ਜਦੋਂ ਆਂਦੀਆ ਨੇ ਤੇ, ਇੰਨੀ ਗੰਦੀਆਂ ਆਂਦੀਆਂ ਨੇ ਕਿ ਬੰ, ਇਨਸਾਨ ਤੋ ਝੇਲੀਆਂ ਵੀ ਨੀਂ ਜਾ ਰਈਆ।
ਬਿਲਕੁੱਲ ਬਿਲਕੁੱਲ। ਓ ਤਾਂ ਹੈ,
ਹਾਂਜੀ?
ਹਾਂਜੀ।
ਗਰਮੀ ਤੇ ਬਹੁਤ ਹੀ ਜ਼ਿਆਦਾ ਵੱਧਦੀ ਪਈ, ਵੱਧਦੀ ਪਈ ਐ।
ਨੀਂ ਵਾਲ ਵੀ ਇਤਨੇ ਝੜ ਰੇ ਨਾਂ, ਬਹੁਤ ਜ਼ਿਆਦਾ ਵਾਲ ਝੜਦੇ ਨੇ ਇਸ ਮੌਸਮ ਦੇ ਵਿੱਚ।
ਹਾਂਜੀ, ਐਹੀ ਨਾਂ, ਇਨਸਾਨ ਮਤਲਬ ਜੇ ਅਸੀ ਆਪਣੇ ਆਪ ਨੂੰ ਸਾਫ਼-ਸੁਥ ਥੁਰ੍ਹਾ ਨੀਂ ਰੱਖਾਂਗੇ। ਤੇ ਏਈ ਚੀਜ਼ਾ ਵੱਧਦੀਆਂ ਨੇ, ਹੁਣ ਮੇਰੀ ਭੈਣ ਜੇੜੀ ਏ, ਐਦੇ ਕੰਨਾਂ ਦੇ ਹੋਏ। ਤੇ ਏਦੇ ਕੰਨਾਂ ਤੇ ਇਨਫੈਕਸ਼ਨ ਹੋ ਗਿਆ ਸੀ, ਹੁਣ ਏਨੇਂ ਕਰਵਾਈ ਥੋੜੀ ਚਿਰ ਪੈਲਾਂ ਫੇਡਸਿੰ ਅੱਜ-ਕਲ ਬੜੇ ਟਰੈਂਡ ਚ ਚੱਲਦਾ ਪਿਆ ਸੀ ਨਾਂ, ਕਿ ਕੰਨ ਛਿੱਦਵਾਣੇ ਨੇ। ਏਨੇਂ ਦੇਖਾ-ਦੇਖੀ ਮੈਂ ਤੇ ਏਨੇ ਨਾਲ ਈ ਛਿੰਦਵਾਏ ਸੀ।
ਅੱਛਾ।
ਤੇ, ਏਂਨੇਂ ਵੀ ਦੇਖਾ-ਦੇਖੀ ਛਿਦਾਲੇ ਤੇ ਹੁਣ, ਏਦੇ ਕੰਨ ਤੇ ਨਾਂ ਇਨਫੈਕਸ਼ਨ ਹੋ ਗਿਆ।
ਓ ਹੋ, ਓ ਛੋਲੇ,
ਨਹੀ- ਨਹੀ। ਛੋਲੇ ਵਗੈਰਾ ਨੀ ਉਹ, ਪ੍ਰਕੋਸ਼ਨ ਤੇ ਸਾਰੇ ਲਿਤੇ ਸੀ ਪੂਰਾ ਧਿਆਨ ਰੱਖਿਆ ਸੀ। ਉਹਨੇ ਉਹ ਵੀ, ਵਿਚਾਰੀ ਦੇ ਇੰਨੀ ਪੀੜ ਹੋਈ ਪਹਿਲੇ ਦਿਨ ਜਿੱਦਣ ਅਸੀ ਕਰਾਈ ਨਾ, ਮੈਂ ਦੋ ਪੀਟਰਸਬਰਗ ਇਕੱਠੀਆਂ ਕਰਾਈਆ ਸੀ। ਇੱਕ ਤੇ ਹਿਲਿਕਸ ਤੇ ਦੂਜੀ ਅੱਪਰ ਲੋਬ, ਤੇ ਇਹਨੇ ਸਿਰਫ਼ ਅੱਪਰ ਲੋਬ ਕਰਵਾਈ ਸੀ।
ਅੱਛਾ ਜੀ।
ਤੇ, ਇਹਨੇ ਤੇ ਇਤੋਂ ਤਾਂ ਝੇਲੀ ਨੀ ਗਈ, ਇਹਨੇ ਘਰ ਆਂਦੇ ਸਾਰ ਉਧਨ ਹੀ ਰਾਤੀ ਆਪਣੇ ਕੰਨ ਤੋ ਉਤਾਰ ਵੀ ਦਿੱਤੀ ਸੀ। ਉਹ ਤੇ, ਹੁਣ ਉਹਦੇ ਥੋੜ੍ਹੇ ਦਿਨ ਬਾਅਦ ਹੀ, ਇਹਦਾ ਕੰਨ ਜਿਹੜਾ ਉਹ ਪੱਕਣ ਲੱਗ ਪਿਆ। ਹੁਣ ਉਹ ਪਕਦਾ -ਪਕਦਾ ਪਹਿਲਾਂ ਤਾਂ ਇਹ ਨੇ ਇਗਨੋਰ ਕੀਤਾ ਕਾਫ਼ੀ ਚਿਰ। ਕਿ ਚੱਲ ਕੋਈ ਨਾ ਠੀਕ ਹੋਜੂਗਾ, ਆਪੇ ਠੀਕ ਹੋਜੂਗਾ ਤੇ, ਹੁਣ ਵੱਧਦੇ -ਵੱਧਦੇ ਉਹਨੂੰ ਉਹ ਜਿਹੜਾ ਉਹਦੇ ਚੋਂ ਪਾਣੀ ਨਿਕਲਦਾ ਸੀ ਨਾ, ਉਹਦੇ ਪੂਰੇ ਗੱਲਾ ਲੱਗ -ਲੁਗ ਕੇ ਉਹਦੇ ਪੂਰੇ ਮੂੰਹ ਤੇ ਵੀ, ਇਨਫੈਕਸ਼ਨ ਹੋ ਗਿਆ ਉਹਦੇ ਨਾਲ। ਉਹ ਇੰਨਾ ਵੱਧ ਗਿਆ। ਤੇ ਉਹੀ ਜੇ ਪਹਿਲਾ ਹੀ, ਉਸ ਚੀਜ਼ ਦਾ ਧਿਆਨ ਰੱਖ ਲੈਦੀ ਤੇ ਇੰਨਾ ਵੱਧਦਾ ਨਾ ਉਹ।
ਹਮ
ਤੇ ਫੇਰ ਹੁਣ ਡਾਕਟਰ ਨੂੰ ਵਿਖਾਇਆ। ਹੈਲੋ। ਹੈਲੋ।
ਤੁਹਾਡੀ ਆਵਾਜ਼ ਨੀ ਆ ਰਹੀ।
ਹੁਣ ਆ ਰਈ ਏ
ਹਾਂਜੀ ਹਾਂਜੀ ਆ ਰਹੀ ਹੁਣ ਰਹੀਆਂ। ਹੈਲੋ।
ਹਾਂਜੀ ਭੈਣ ਜੀ ਡਾਕਟਰ ਕਿ ਕਹਿੰਦਾ ਫਿਰ?
ਹਾਂਜੀ ਫਿਰ ਡਾਕਟਰ ਨੂੰ ਵਿਖਾਇਆ ਹੁਣ ਉਹਨੇ ਦਵਾ ਦਿੱਤੀ ਹੈ ਤੇ ਹੁਣ ਥੋੜਾ ਅਸਰ ਪੈਣਾ ਸ਼ੁਰੂ ਹੋਇਆ ਵਿਚਾਰੀ ਦੇ।
ਇਹੋ ਨਾ ਅੱਜਕੱਲ ਕੋਈ ਕੁਛ, ਕੁਛ ਨੀ ਕਹਿ ਸਕਦੇ ਦੇ ਮੌਸਮ ਦੇ ਹਿਸਾਬ ਨਾਲ ਵਾਲ ਅੱਜ ਕੱਲ੍ਹ ਸਾਰੇ ਬੱਚਿਆਂ ਦੇ ਨੇ ਝੜ ਰਏ ਬੜੇ ਝੜ ਰਏ ਆ ਵਾਲ।
ਹਾਂਜੀ ਉਹ ਤੇ ਹੈ ਹੀ ਬੱਚਿਆਂ ਦੇ ਵੀ ਵੱਡਿਆਂ ਦੇ ਵੀ। ਅੱਜ ਕੱਲ੍ਹ ਤੇ ਉਮਰ ਵੀ ਨੀ ਏ ਕਦ ਵਾਲ ਸਫੇਦ ਹੋ ਜਾਣ। ਅੱਜ ਕ ਨਿੱਕੀ, ਨਿੱਕੀ ਉਮਰਾਂ ਚ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਆ।
ਆਹੋ, ਆਹੋ ਕੁਛ ਖਾਣ ਪਾਨ ਐਦਾਂ ਦਾ ਆ ਨਾ ਤੇ ਮਤਲਬ ਕੀ ਕੁਛ ਨੀ ਕਹਿ ਸਕਦੇ। ਤੇ ਹੈਗਾ ਕੇ ਨਈ ਹੇਅਰਫੋਲ, ਡੈਂਡਰਫ ਬਹੁਤ ਜਿਆਦਾ ਹੋ ਚੁੱਕੀ ਹੈਗੀ ਆ।
ਹਾਂਜੀ।
ਬਸ ਵਾਈਟ ਵਾਲ ਅੱਜ ਕੱਲ੍ਹ ਬੱਚੇ ਵੀ ਕੰਗੀਆਂ- ਕੁੰਗੀਆਂ ਕਰਵਾਉਂਦੇ ਨੀ ਆ ਫੇਰ ਵਾਲ ਵੂਲ ਚੜਦੇ ਆ ਤੇ ਫਿਰ ਕਹਿੰਦੇ ਸਾਡੇ ਵਾਲ ਚੜਦੇ ਆ ਐ ਹੋ ਰਿਹਾ ਉਹ ਹੋ ਰਿਹਾ।
ਪਹਿਲੇ ਦੀਆਂ ਮਾਵਾਂ ਬੱਚਿਆਂ ਨੂੰ ਬਿਠਾ ਕੇ ਕੁੱਟ -ਕੁੱਟ ਕੇ ਦੋ ਗੁੱਤਾਂ ਕਰਦੀਆਂ ਸਨ।
ਹਾਂਜੀ ਹੁਣ ਤੇ ਬੱਚੇ ਨਈ ਹੁਣ ਤੇ ਫੈਸ਼ਨ ਦੇ ਹੀ ਪੱਟੇ ਨੇ ਸਾਰੇ ਬੱਚੇ।
ਆਹੋ ਹੁਣ ਤਾਂ ਬੱਚਾ ਕਹਿੰਦੇ ਅਸੀਂ ਆਪਾਂ ਗੁੱਤ ਕਰਲਾਂਗੇ ਰਹਿਣ ਦੇ ਤੁਸੀਂ।
ਹਾਂ ਜ਼ਿਆਦਾ ਟਾਈਮ ਤੱਕ ਵਾਲ ਖੋਲ੍ਹੀ ਰੱਖਣਾ। ਤਾਂ ਕਰਕੇ ਵੀ ਵਾਲ ਬਹੁਤ ਝੜਦੇ ਨੇ।
ਬਿਲਕੁਲ-ਬਿਲਕੁਲ, ਓ ਤੇ ਹੈਹੀ ਐ। ਪਰ
ਹੋਰ ਮੇਰੇ, ਹੁਣ ਥੋੜੇ ਦਿਨ ਪਹਿਲਾਂ, ਮਤਲਬ ਪਹਿਲਾਂ ਮੇਰੀ ਸਕਿੰਨ ਜਿਹੜੀ ਸੀ ਨਾ ਬਿਲਕੁਲ ਕਲੀਅਰ ਸੀ ਮਤਲਬ, ਆ ਹੁਣ ਤੱਕ ਵੀ ਮੇਰੇ ਸਕਿੰਨ ਤੇ ਅੱਜ ਤੱਕ ਇੱਕ ਪਿੰਪਲ ਵੀ ਨਹੀਂ ਆਇਆ ਸੀ। ਤੇ, ਐਤਕੀ ਪਤਾ ਨੀ ਕਿਹੋ ਜਿਹਾ ਮੌਸਮ ਆਇਆ ਏ, ਮੇਰੇ ਮੂੰਹ ਤੇ ਐਤਕੀ ਐਤਕੀ ਮੇਰੇ ਵੀ ਮੂੰਹ ਤੇ ਪਿੰਪਲਜ ਆ ਗਏ।
ਕਈ ਲੋਕੀ ਘਰ ਦੇ ਲਗਾਂਦੇ ਆ ਨਾ, ਕਈ ਲੋਕੀ ਘਰ ਕਈ ਲੋਕੀ ਘਰ ਦੇ ਰੈਕਮੈਂਡ ਵੀ ਯੂਜ ਕਰਦੇ ਨੇ ਜਿਵੇਂ ਕੋਈ ਹਲਦੀ, ਕੋਈ ਮੁਲਤਾਨੀ ਮਿੱਟੀ।
ਹਾਂਜੀ-ਹਾਂਜੀ, ਨਹੀਂ ਮੈਨੂੰ ਤੇ ਅੱਜ ਤੱਕ ਲੋੜ ਹੀ ਨੀ ਪਈ, ਏ ਸਭ ਲਾਣ ਦੀ।
ਅੱਛਾ।
ਤਾਂ ਕਰਕੇ ਵੀ ਹੁਣ, ਐਤਕੀ ਪਤਾ ਨੀ ਕਿੱਦਾਂ ਪਿੰਪਲਸ ਹੋ ਗਏ ਮੇਰੇ ਮੂੰਹ ਤੇ। ਮੇਰੀ ਭੈਣ ਆਪ ਮੈਨੂੰ ਕਹਿੰਦੀ, ਕਹਿੰਦੀ ਅੱਜ ਤੱਕ ਤਾਂ ਤੇਰੇ ਹੋਏ ਨੀ, ਅੱਜ ਐਤਕੀ ਕੀ ਪਤਾ ਨੀ ਕਿੰਦਾ ਹੋਗੇ ਓਈ ਮੌਸ ਸਮ ਹੈਗਾ ਨਾ, ਮੌਸਮ ਦੇ ਕਰਕੇ ਸਾਰਿਆਂ ਦੇ ਹੀ ਹੋ ਰਹੇ ਨੇ ਆ।
ਨਹੀਂ-ਨਹੀਂ, ਉਹ ਤੇ ਹੈਹੀ ਆ।
ਹਾਂਜੀ।
ਹੋਰ ਸੁਣਾਓ? ਬਸ ਵਧੀਆ ਜੀ, ਕੰਘੀ ਕਰਦੀ ਪਈ ਸੀ, ਕੁੜੀ ਦੀ। ਹਾਂਜੀ
ਉਹਦੇ ਵੀ ਵਾਲ ਝੜਦੇ ਪਏ ਨੇ?
ਨਹੀਂ ਵਾਲ ਨ੍ਹੀਂ ਝੜਦੇ ਪਏ, ਉਹ ਕੰਘੀ ਮਤਲਬ ਬਾਅਦ'ਚ ਕਰਾਂਦੀ ਏ ਨਾ, ਤਾਂ ਕਰਕੇ।
ਹਾ। ਉਹ ਤੇ ਮਤਲਬ ਥੋੜਾ ਟਾਈਮ ਬਾਅਦ ਜੇ ਕਰੋ ਕੰਘੀ, ਤੇ ਫਿਰ ਵਾਲ ਤੇ ਉਹ ਨਿਕਲਦੇ ਈ ਨੇ ਮੇਰੇ ਵੀ ਜਿੱਦਾਂ ਕਰਲੀ ਵਾਲ ਨੇ ਨਾ, ਤੇ ਮੈਂ ਤੇ ਜਿੱਦਾਂ, ਜਿੱਦਣ ਸਿਰ ਧੋਂਨੀ ਆ ਸਿਰਫ ਮੈਂ ਉਸੇ ਦਿਨ ਕੰਘੀ ਕਰ ਸਕਦੀ ਆਂ, ਉਸ ਤੋਂ ਬਾਅਦ ਜੇ ਕਿਸੇ ਦਿਨ ਕਰਾਂਗੀ ਤੇ ਮੇਰੇ ਹੇਅਰ ਫੋਲ ਬਹੁਤ ਹੁੰਦਾ, ਤੇ ਨਾਲੇ ਬਾਲ ਬਿਲਕੁਲ ਝਾੜੂ ਵਰਗੇ ਹੋ ਜਾਂਦੇ ਨੇ।
ਹਾਂਜੀ, ਨਹੀਂ ਐ ਮੇਰੀ ਛੋਟੀ ਐ ਨਾ ਕੁੜੀ ਮੇਰੀ, ਤਿੰਨ ਸਾਲ ਦੀ ਹੈਗੀ ਐ। ਤੇ ਸਵੇਰ ਦੇ ਵਾਲ ਖੋਲਕੇ ਬੈਠੀ ਵੀ ਏ, ਮੈਨੂੰ ਸਵੇਰ ਦੀ ਕਹਿੰਦੀ ਕੰਘੀ ਕਰਾਲੈ। ਦੋ ਵਾਰ ਸੁੱਤੀ ਐ, ਦੋ ਵਾਰ ਉੱਠ ਚੁੱਕੀ ਐ, ਤੇ ਹੁਣ ਮੈਂਨੁ ਕਿਹਾ ਕੰਘੀ-ਕੁੰਗੀ ਕਰਾ ਫਿਰ ਸੋਈਏ ਆਰਾਮ ਨਾਲ। ਹਾਂਜੀ। ਆਪਣੇ ਨਾਲ ਨਹੀਂ ਰਾਤੀ ਸੌਂਦੀ ਏ, ਛੋਟੀ ਏ ਨਾ ਅਜੇ ਤਿੰਨ ਸਾਲ ਦੀ
ਹਾਂਜੀ-ਹਾਂਜੀ, ਹਾਂ ਬੱਚਿਆਂ ਨੂੰ ਆਂਦੀ ਵੀ ਏ ਨੀਂਦ, ਕਾਫ਼ੀ ਆਂਦੀ ਏ ਬੱਚਿਆਂ ਨੂੰ।
ਇਸੇ ਕਰਕੇ, ਬਸ ਬਸ। ਬਸ, ਵਧੀਆ ਲੰਚ-ਲੁੰਚ ਹੋਗਿਆ, ਅਸੀਂ ਬਸ ਇਹੀ ਕੁੜੀ ਦੀ ਗੁੱਤ ਕਰ ਰਹੀ ਸੀ।
ਅੱਛਾ। ਨਹੀਂ ਬਸ ਲੰਚ ਹੁਣੇ ਹੋਇਆ ਸੀ ਥੋੜੀ ਦੇਰ ਪਹਿਲਾਂ ਈ, ਹੁਣ ਮੰਮੀ ਬਣਾਂਦੀ ਪਈ ਐ।
ਹੁਣ ਕੀ ਬਣਵਾ ਰਹੇ ਓ, ਮੰਮੀ ਕੋਲੋ?
ਹੁਣ ਮੰਮੀ ਦਾਲ-ਚੌਲ ਬਣਾ, ਬਣਾਣ ਲਗੀ ਆ।
ਤੇ ਹੁਣ ਦੁਪਹਿਰੀ ਰੋਟੀ ਕਿਸ ਟਾਈਮ ਖਾ ਰਹੀ, ਤੇ ਰ੍ਹਾਤ ਦੀ ਕਿਸ ਟਾਈਮ ਖਾਂਨੀ?
ਨਹੀਂ ਸਾਡੇ ਘਰ ਐ ਐਦਾਂ ਹੀ ਏ, ਹੁਣ ਮੰਮੀ, ਮੰਮੀ ਮੇਰੀ ਸਕੂਲੇ ਪੜ੍ਹਾਂਦੀ ਏ ਨਾ। ਤੇ ਹੁਣ ਮੰਮੀ ਆਈ ਸੀ ਸਕੂਲੋ, ਤੇ ਹੁਣ ਮੰਮੀ ਬਣਾਣ ਲੱਗੀ ਏ, ਫਿਰ ਸਵੇਰੇ ਮੰਮੀ ਅ ਛੋਟੀ ਲਈ ਮਤਲਬ, ਮੇਰੀ ਭੈਣ ਜਿਹੜੀ ਏ, ਉਹਦੇ ਲਈ ਬਣਾਕੇ ਗਈ ਸੀ ਮੈਂ ਮੈਕਰੋਨੀ। ਫੇਰ ਮੈਂ ਤਾਂ ਓਈ ਖਾਲੀ ਸੀ।
ਜੇ ਤੁਸੀਂ ਭੈਣ ਦੀ ਮਕਰੋਨੀ ਖਾਲੀ ਸੀ ਫਿਰ ਤੁਹਾਡੀ ਭੈਣ ਨੇ ਕੀ ਖਾਧਾ ਓ ਵਿਚਾਰੀ ਕੈਰੀ ਹੋਣੀ ਮੇਰੀ ਮੈਕਰੋਨੀ ਕੀਨੇ ਖਾਲੀ।
ਨਈ ਨਈ ਓਦੇ ਲਈ ਤਾਂ ਰੱਖਤੀ ਸੀ ਮੈਂ ਓ ਲੰਚ ਵਿੱਚ ਵੀ ਲੈਗੀ ਸੀ ਨਾ ਆਪਣੇ ਲਈ।
ਅੱਛਾ-ਅੱਛਾ
ਬਥੇਰੀ ਬਣਾ ਕੇ ਗਈ ਸੀ ਮੰਮੀ ਓਦੋਂ ਓਨੇ ਵੀ ਖਾ ਲਈ ਸੀ ਘਰ ਆ ਕੇ ਫਿਰ।
ਵਧੀਆ ਗੱਲ ਆ ਫਿਰ ਤਾਂ ਫਿਰ ਆਗੇ ਤੁਹਾਡੀ ਮੰਮੀ ਕਾਰ
ਹੈਂ?
ਮੰਮੀ ਆਗੇ ਤੁਹਾਡੇ ਘਰ ਸਕੂਲੋਂ?
ਹਾਂ ਕੀ?
ਬੜੇ ਮੰਮੀ ਆ ਗਏ ਸਕੂਲੋਂ ਘਰ?
ਹਾਂਜੀ-ਹਾਂਜੀ ਆ ਗਏ।
ਅੱਛਾ ਵਧੀਆ ਫੇਰ ਤੇ। ਹਾਂਜੀ-ਹਾਂਜੀ ਹੋਰ ਸੁਣਾਓ?
ਬਸ ਅਸੀਂ ਤੇ ਬੈਠੇ ਆ ਗਰਮੀ ਚ ਗਰਮੀ ਬਥੇ ਬਥੇਰੀ ਹੋਈ ਪਈ ਐ।
ਉਪਰ ਕੀ ਕਰ ਰੇ ਹੋ ਗੇ ਜੇ ਨਈ?
ਹੈਂ?
ਪੜ੍ਹਾਈ ਕਰ ਰੇ ਹੋਗੇ ਨੀ ਜੇ ਕੋਲੇਜ ਵਗੈਰਾ ਜਾਂਦੇ ਓ?
ਹਾਂਜੀ-ਹਾਂਜੀ ਹੁਨੇ ਤੋਂ ਸਟਾਰਟ ਨੀ ਹੋਇਆ ਕੋਲੇਜ ਐਤਕੀਂ ਇਸੇ ਸਾਲ ਮੇਰੀ ਟਵੈਲਥ ਕੰਪਲੀਟ ਹੋਈ ਆ।
ਕੇੜੇ ਗਰਲਸ ਕੋਲਜ ਯਾ ਫਿਰ ਆ ਗਰਲ ਬੋਇ
ਨਈ-ਨਈ ਕੋ ਐਡ ਚ ਈ ਲਵਾਂਗੀ।
ਨਈ-ਨਈ ਗ ਗਰਲਸ ਬੋਆਇਜ਼ ਦੋਵੇਂ।
ਅੱਛਾ ਚਲੋ ਐਵੇ ਹੁੰਦਾ ਨਾ ਕਈਆਂ ਸਕੂਲਾਂ ਚ ਗਰਲਜ਼-ਗਰਲਜ਼ ਦਾ ਹੁੰਦਾ ਕੋਲਜ। ਹੁਣ ਜਿਵੇਂ ਕੀ ਜਿੱਥੇ ਮੈਂ ਪੈਲਾਂ ਪੜ੍ਹਦੀ ਸੀ ਉਥੇ ਗਰਲਸ ਕੋਲਜ ਸੀ।
ਹਾਂਜੀ, ਏਧਰ ਵੀ ਹੈਗੇ ਨੇ ਕਾਫ਼ੀ ਗਰਲਸ ਕੋਲਜ ਵੀ ਹੈਗੇ ਨੇ, ਪਰ ਓਹੀ ਐ ਨਾ ਕੀ ਅ ਮਤਲਬ ਮੈਂ ਬਚਪਨ ਤੋਂ ਨਾ ਜਿੱਦਾਂ ਮੈਂ ਪੈਲਾਂ ਜੇੜੇ ਸਕੂਲ ਚ ਹੈਗੀ ਸੀ ਓ ਬਿਲਕੁਲ ਗਰਲਜ ਕੋਲਜ ਸੀ ਤੇ ਮਤਲਬ ਬੰਦਾ ਨਾ ਐਹੋ ਜੇ ਐਡ ਐਟਮੋਸ ਬਿਲਕੁਲ ਹਿਊਮੀਲੇਟ ਹੋ ਜਾਂਦੈ। ਕੀ ਜਿੱਧਰ ਇੱਕੋ ਈ ਵਰਗੇ ਲੋਕ ਵੇਖਦਾ ਰੈ ਵੇਖਦੇ ਰੈ ਤਾਂ ਉੱਥੇ ਜੀਅ ਵੀ ਨੀ ਲੱਗਦਾ ਸਈ ਦੱਸਾਂ ਤੇ।
ਹਾਂਜੀ, ਓ ਤੇ ਹੈ ਈ ਐ।
ਹਾਂਜੀ ਤੇ ਐਤਕੀ ਤਾਂ ਈ ਕਰਕੇ ਹੁਣ ਮੈਂ ਸੋਚਿਆ ਈ ਮਤਲਬ ਮੇਰੇ ਘਰ ਆਲੇ ਤੇ ਕੈ ਰੇ ਸੀ ਕੀ ਉੱਧਰੇ ਲੈ ਲਬਕੋਈ ਗਰਲਸ ਕੋਲਜ ਵਿੱਚ ਈ ਮੈਂ ਕਿਆ ਨਈ ਹੁਣ ਰੈਣ ਤੋਂ ਬੋਹਤ ਹੋ ਗਿਆ।
ਹਾਂਜੀ, ਓ ਤੇ ਹੈ ਈ ਐ ਵਧੀਆ ਬੀ ਕੋਮ, ਐਮ ਕੋਮ ਕਰਨੀ ਬੀ ਏ ਸੋਰੀ ਅੱਛਾ ਬੀ ਸੀ ਏ ਅੱਛੀ ਗੱਲ ਐ ਜੋਬ ਵਗੈਰਾ ਕਰ ਰੇ ਹੋਏਗੇ ਕਿਧਰੇ?
ਨਈ-ਨਈ ਹੁਣੇ ਤੇ ਨੀ ਕਰ ਰੀ ਮਤਲਬ ਵੇਖਰੀ ਸੀ ਜੋਬ ਇੱਕ-ਦੋ ਥਾਂ।
ਅੱਛੇਆ।
ਵੇਖਦੀ ਆ ਹੁਣੇ ਵੀ ਮਤਲਬ ਮੈਂ ਮੰਮੀ ਨੂੰ ਕਿਆ ਸੀ ਇੱਕ ਦੋ ਮਤਲਬ ਇੱਕ ਦੋ ਬੰ ਲੋਕਾਂ ਤੋਂ ਪੁੱਛਿਆ ਸੀ ਪਰ ਓਈ ਐ ਨਾ ਕੀ ਓ ਥੇ ਅਟਮੋਸਫੀਅਰ ਠੀਕ ਨੀ ਸੀ ਇੱਕ ਦੋ ਥਾਂ ਮੈਂ ਵੇਖਿਆ ਵੀ ਸੀ ਕੰਮ ਕਰਕੇ ਮ ਮੇਰਾ ਜੀਅ ਨੀ ਲੱਗਿਆ।
ਅੱਜ-ਕੱਲ ਜੋਬ ਪਤਾ ਹੈ ਵੀ ਨੀ ਐ ਜੇੜੀਆਂ ਹੈ ਫਿਰ ਓ ਆਪਣੇ ਹਿਸਾਬ ਦੀਆਂ ਨਈ ਹੈ ਜੋਬਾਂ। ਜੋ ਅਸੀਂ ਚਾਂਦੇ ਆ ਨਾ ਕਿਸੇ ਦਾ ਟਾਈਮ ਖ਼ਰਾਬ ਹੁੰਦਾ ਆ ਕਿਸੇ ਦਾ ਮਤਲਬ ਕੀ ਅ ਕੁਛ ਰੂਟੀਨ ਖ਼ਰਾਬ ਹੁੰਦੇ ਟਾਈਮ ਜਾਣ ਦਾ, ਕਿਸੇ ਦੀ ਪੇਮੈਂਟ ਸਈ ਨੀ ਹੁੰਦੀ ਹੈ ਤੇ ਬੋਤ ਓ ਚੀਜ਼ ਹੁੰਦੀ ਹੈ।
ਹਾਂਜੀ, ਮੈਂ ਆਪਣੀ ਇੱਕ ਸਹੇਲੀ ਤੋਂ ਪੁੱਛਿਆ ਸੀ ਉਹ ਮੈਨੂੰ ਦੱਸਦੀ ਉਹ ਕਰ ਰਹੀ ਸੀ ਕਿਤੇ ਦੁ ਦੁਕਾਨ 'ਚ ਕੰਮ ਤੇ ਉੱਥੇ ਇਹਨੂੰ ਇਹਨੂੰ ਸਵੇਰੇ ਨੌ ਵਜੇ ਤੋਂ ਲੈ ਕੇ ਰਾਤੀ ਨੌ ਵਜੇ ਤੱਕ ਦੇ ਸਿਰਫ ਪੰਜ ਹਜ਼ਾਰ ਮਿਲ ਰਹੇ ਸੀ। ਮੈਂ ਕਿਹਾ ਇਹ ਤੇ ਬਈ ਬਹੁਤ ਗਲਤ ਹੈ। ਮੈਂ ਕਿਹਾ ਅ ਹੈਗੀ ਸੀ ਕੋਈ ਉਹਦੇ ਘਰ ਦੇ ਕੋਲ ਹੀ ਹੈਗੀ ਸੀ ਕੋਈ ਕਰਿਆਨੇ ਵਿਰ‌ਆਨੇ ਦੀ ਜਿੱਦਾਂ ਦੁਕਾ ਦੁਕਾਨਾਂ ਹੁੰਦੀਆਂ ਨੇ ਨਾ ਉਦਾਂ ਦੀ ਸ਼ੋਪ ਸੀ। ਮੈਂ ਕਿਹਾ ਤੂੰ ਬਹੁਤ ਬੇਕਾਰ ਕੰਮ ਕਰੀ ਆ ਇਹਤੇ ਇਹ ਤੋਂ ਵਧੀਆ ਤੇ ਤੂੰ ਰਹਿਣ ਦੇ। ਨੌ ਤੋਂ ਨੌ ਤੇ ਬਾਰਾਂ ਘੰਟੇ ਘੱਟ ਥੋੜ੍ਹੀ ਹੁੰਦੇ ਨੇ।
ਹਾਂਜੀ
ਹਾਂਜੀ ਤੇ ਫਿਰ ਮੈਂ ਉਹਨੂੰ ਕਿਹਾ ਕਹਿੰਦੀ ਹਾਂ ਮੈਂ ਇੱਕ ਦੋ ਦਿਨ ਕਰਕੇ ਵੇਖਿਆ ਸੀ ਕਹਿਦੀ ਫਿਰ ਮੈਂ ਛੱਡਤਾ। ਟਾਈਮ ਬਹੁਤ ਜ਼ਿਆਦਾ।
ਅੱਜ ਕੱਲ ਤਾਂ ਮੈਨੂੰ ਮੈਂ ਇਹੀ ਹੈ ਕਿ ਆਪਣਾ ਕੋਈ ਕੋਰਸ ਭਵਿੱਖ ਵੇਖ ਲਉ ਕੋਰਸ ਆਪਣਾ ਕਰਕੇ ਕਿ ਫੋਮ ਪਾ ਦੋ ਗਵਰਮੈਂਟ ਵਗੈਰਾ ਪ੍ਰਾਈਵੇਟ ਜੋਬ ਦੇ। ਤੇ ਉਹ ਬੈਸਟ ਰਹਿੰਦਾ ਆ, ਹਨਾ। ਕਿਉਂਕਿ ਅੱਜ ਕਲ ਜੋਬਾਂ ਹੈ ਹੀ ਨਹੀਂ ਐ।
ਹਾਂਜੀ ਅਨਇਮਪਲੋਇਮੈਂਟ ਤਾਂ ਅਨਇਮਪਲੋਇਮੈਂਟ ਤਾਂ ਬਹੁਤ ਵੱਧ ਗਈ ਹੈ।
ਬਿਲਕੁਲ-ਬਿਲਕੁਲ, ਅੱਜ ਕੱਲ ਤਾਂ ਕੁੱਝ ਵੀ ਨੀ ਗ੍ਰਜੂਏਸ਼ਨ। ਕੀਤੀ ਵੀ ਆ, ਉਹ ਵੀ ਘਰ ਬੈਠੇ ਆ। ਓਕੇ ਜੀ ਓਕੇ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ।